ਹੈਲੋ? ਹਾਂਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ।
ਬਸ ਵਧੀਆ, ਤੁਸੀਂ ਸੁਣਾਓ ਠੀਕ ਹੋ ਤੁਸੀਂ?
ਹਾਂਜੀ ਵਧੀਆ ਜੀ।
ਹੋਰ ਘਰ, ਬੱਚੇ ਵਗੈਰਾ, ਸਾਰੇ ਘਰ ਠੀਕ ਹੈ।
ਹਾਂਜੀ, ਹ ਹਾਂਜੀ- ਹਾਂਜੀ ਵਧੀਆ, ਠੀਕ- ਠਾਕ ਜੀ, ਤੁਸੀਂ ਦੱਸੋ ਕੀ ਕਰਦੇ। ਹਾਂਜੀ ਕੁਛ ਨਹੀਂ, ਚਾਹ ਪੀਣ ਲੱਗੇ ਆ।
ਅੱਛਾ! ਮੈਂ ਵੀ ਹੁਣੇ, ਚਾਹ ਪੀ ਕੇ, ਵੇਲੀ ਹੋਈ ਹਾਂ। ਤੇ ਟੀ-ਵੀ ਵਗੈਰਾ ਲਗਾ ਕੇ ਬੈਠੇ। ਬੈਠਦੇ ਸੀ
ਹੂੰ ਹੂੰ। ਚਲੋ ਵਧੀਆ ਚੰਗਾ ਕਿਤਾ।
ਹਾਂਜੀ, ਹੋਰ, ਕੀ ਬਣਾ ਲਿੱਤਾ ਅੱਜ।
ਮੌਸਮ ਕਿਵੇਂ?
ਮੌਸਮ, ਸਾਡੇ ਨਾ ਇੱਥੇ, ਰਾਤ ਦੀ ਲੱਗੀ ਪਈ ਹੈ, ਬਾਰਿਸ਼।
ਹੂੰ।
ਰਾਤੀ, ਪੂਰੀ ਰਾਤ ਬਾਰਿਸ਼ ਆਈ ਤੜਕੇ ਤੱਕ। ਇੱਕ ਬਾਰਿਸ਼ ਹੀ ਸੀ, ਤੇ ਹੁਣ ਥੋੜ੍ਹੀ- ਥੋੜ੍ਹੀ ਧੁੱਪ ਨਿਕਲਦੀ ਪਈ ਹੈ।
ਹੂ ਹੂ।
ਐਵੇਂ ਤੇ, ਅੱਜ ਦੱਸੀ ਦੀ ਹੈ। ਇੱਥੇ ਕਿ, ਪੰਜਾਹ ਪਰਸੈਂਟ ਚਾਂਸ ਹੈ, ਬਾਰਿਸ਼ ਦੇ ਅੱਜ।
ਹਾਂ, ਇਹ ਦੱਸਿਆ ਤਾਂ ਹੈ। ਕਿ ਹਾਂ ਪੰਜਾਬ ਚ ਬਾਰਿਸ਼ ਸਟਾਰਟ ਹੋਏਗੀ, ਦੋ- ਤਿੰਨ ਦਿਨ ਤੱਕ?
ਹਾਂਜੀ-ਹਾਂਜੀ ਹੋਰ! ਤੁਹਾਡੇ ਉੱਥੇ ਮੌਸਮ?
ਸਾਡੇ ਠੀਕ ਆ ਜੀ। ਸਾਡੇ ਠੀਕ ਆ, ਮੌਸਮ ਹਾਂ ਠੰਡਾ ਹੀ ਹੈ ਮੌਸਮ।
ਅੱਛਾ! ਉੱਥੇ ਜਿਆਦਾ ਧੁੱਪ ਨਹੀਂ ਹੁੰਦੀ।
ੱ ਰਾਂ ਹੁੰਦੀਆਂ ਨੇ ਲੇਕਿਨ ਹੁਣ ਦੋ ਤਿੰਨ ਦਿਨ ਹੋ ਗਏ ਨੇ ਮੌਨਸੂਨ ਜਿ ਆ ਗਈ ਨਾ ਉਹਦੇ ਕਰਚ ਫਿਰ ਸਾਨੂੰ ਮੌਸਮ ਠੰਡਾ ਹੋ ਗਿਆ।
ਅੱਛਾ- ਅੱਛਾ ਹੋਰ ਕੀ ਬਣਾ ਲਿੱਤਾ ਅਜ ਤੁਸੀਂ?
ਅੱਜ ਅਸੀਂ ਬਣਾਏ ਨੇ ਫਲਿਆਂ ਦੀ ਸਬਜ਼ੀ, ਆਲੂ ਪਾ ਕੇ।
ਅੱਛਾ, ਆਲੂ, ਫੁੱਲੀਆਂ ਬਣਾਈਆਂ। ਹੋਰ?
ਵਧੀਆ- ਵਧੀਆ ਤੁਸੀਂ? ਹਾਂਜੀ ਮੈਂ ਹੋ ਗਈ ਫ੍ਰਰੀ, ਤੇ ਬਸ ਬੇਟੀ ਦੇ ਕੋਲੇਜ਼ ਜਾਣਾ ਹੈ। ਉਥੋਂ ਹੋ ਕੇ? ਮੈਂ ਹੁਣ ਚਾਹ ਪੀਣ ਦੀ?
ਅੱਛਾ- ਅੱਛਾ ਕਿੰਨੇ ਵਜੇ ਉੱਠ ਜਾਂਦੇ ਹੋ?
ਮੈ ਅਜੇ ਤੇ ਉਠੀ ਦਾ ਛੇ ਵਜੇ, ਜਦੋਂ ਕੋਲੇਜ ਸਟਾਰਟ ਹੋ ਗਏ, ਫੇਰ ਪੰਜ ਵਜੇ ਨਾਲ ਉੱਠਣਾ ਪਿਆ ਕਰੁਗਾ। ਹੂ, ਹੂ
ਅੱਛਾ, ਫਿਰ ਤੇ ਤੁਸੀਂ ਜਲਦੀ ਫ੍ਰਰੀ ਹੋ ਜਾਂਦੇ ਹੋਵੋਗੇ।
ਹਂਜੀ ਹਾਂ, ਮੈ ਜਲਦੀ ਹੋ ਜਾਂਣੀਦੀ, ਮੈਂ ਨੌ- ਦਸ ਵਜੇ ਤੱਕ ਫ੍ਰਰੀ ਹੋ ਜਾਂਦੀ।
ਹਂਜੀ। ਕਿਉਂਕਿ ਵੈਸੇ- ਸਵੇਰੇ ਜਲਦੀ ਉਠੋ, ਨਾ ਤੇ ਜਲਦੀ ਸਾਰੇ ਕੰਮ ਮੁੱਕ ਜਾਂਦੇ ਆ।
ਹਂਜੀ।
ਅਰਾਮ ਨਾਲ ਰੈਸਟ ਵੀ ਮਿਲ ਜਾਂਦੀ ਹੈ, ਹੋਰ ਵੀ ਕੋਈ ਫੋਨ ਵਗ਼ੈਰਾ, ਬੰਦਾ ਕਰ ਲੈਂਦਾ ਹੈ‌। ਕੋਈ। ਕੰਮ ਆਪਣਾ ਕਰ ਲੈਂਦਾ।
ਹਾਂਜੀ -ਹਾਂਜੀ ਟੈਮ ਨਾਲ ਹੀ ਵੇਲੇ-ਵੂਲੇ ਹੋ ਕੇ ਬਹਿ ਜਾਇਦਾ ਹੈ।
ਹੁ ਅਸੀਂ ਤੇ ਬੜਾ ਲੇਟ ਹੋ ਜਾਂਦੇ ਹਾਂ।
ਹੁੰ-ਹੁੰ।
ਹਜੇ ਤੱਕ ਸਾਡੀ ਸਫ਼ਾਈਆਂ ਵਗੈਰਾ ਸਬ ਪਈਆਂ ਦੀਆਂ ਐਵੇ। ਬਿਸਤਰੇ ਚੂਕਨ ਵਾਲੇ ਪਏ ਦੈ ਐ ਅੱਜੇ।
ਫੇਰ ਲੇਟ ਉੱਠਦੇ ਹੋ ਗੇ?
ਨੀ ਮੈਂ ਉੱਠ ਜਾਂਦੀ ਫੇਰ ਬੱਚੇ ਮੇਰੇ ਥੋੜਾ ਲੇਟ ਉੱਠਦੇ ਐ।
ਅੱਛਾ?
ਹਾਂ ਫਿਰ ਬਸ! ਨਾਲੇ ਛੁੱਟੀਆਂ ਵਗੈਰਾ ਵੀ ਪਈ ਦੀਆਂ ਨਾ।
ਹਾਂ, ਜਦੋ ਤੱਕ ਸਕੂਲ ਨਹੀ ਨਾ ਲੱਗਦੇ ੳਨਾ ਟਾਈਮ ਹਜੇ, ਔਖਾ ਹੋ ਜਾਂਦਾ ਬੱਚਿਆਂ ਦੇ ਨਾਲ। ਸਾਡਾ ਵੀ।
ਸਹੀ ਗੱਲ ਐ, ਹੁਣ ਬਸ ਫੇਰ ਤਦ ਤਕ ਨਾਲੇ ਸਾਡੇ ਪੈਰ ਵੀ ਏ ਨਾ ਸਾਡੇ ਕਾਰ ਅਸੀਂ ਰਖੇ ਵੇ
ਅੱਛਾ।
ਤੇ ਫੇਰ ਏ ਏ ਵੀ ਜਾਦਾ ਨਾ ਪਿੰਜਰੇ ਦੇ ਅੰਦਰ ਨੀ ਰਹਿੰਦੇ।
ਹੁੰ, ਹੁੰ, ਹੁੰ।
ਜਦੋ ਅਸੀਂ ਉੱਠਦੇ ਇਹਨਾਂ ਨੂੰ ਕਡਣਾ ਹੁੰਦੈ।
ਬੋਲਦੇ ਹੀ ਗੇ ਗੱਲਾਂ ਵਾਲੇ ਕੀ ਜਾਂ ਇਹਂਦਾ ਹੀ ਐ।
ਨਹੀਂ-ਨਹੀਂ, ਇਕ ਮੇਰੇ ਦੋ ਐ ਇੱਕ ਤੋਤਾ ਹੈ ਔਰ ਇਕ ਇੱਕ ਤੋਤੀ ਐ ਤੇ ਜਿਹੜਾ ਤੋਤਾ ਐ ਉਹ ਬੋਲਦਾ ਐ। ਹਾਂਜੀ, ਅਹ ਮੇਰਾ ਨਾਮ ਲੈਂਦਾ ਐ, ਮੇਰੀ ਬੇਟੀ ਦਾ ਨਾਮ ਲੈਂਦਾ ਐ।
ਅੱਛਾ।
ਹਾਂ ਫੇਰ ਅਪ-ਆਪਣਾ ਨਾਮ ਵੀ ਆਪੇ ਲੈਂਦਾ ਐ।
ਹੁੰ, ਚਲੋ ਵਦੀਆ ਨਾ ਫੇਰ ਰੋਣਕ ਜਿਹੀ ਲਗੀ ਰਹੇ ਗੀ।
ਸੀ ਇਹਨੂੰ ਮੈਂ ਥੋੜਾ ਪਿਆਰ ਨਾਲ ਨਾ ਲਾਡੂ-ਲਾਡੂ ਬੋਲਦੀ ਆ, ਤੇ ਫੇਰ ਆਪੇ ਹੀ ਬੋਲੀ ਜਾਏਗਾ।
ਅੱਛਾ।
ਤੇ ਜਿਸ ਤਰ੍ਹਾਂ ਕਦੇ ਕਦੇ ਅਸੀਂ ਇਹਨੂੰ ਬੋਲਦੇ ਨਾ ਰੋਟੀ ਖਾ ਲੇ, ਐ ਮੈਨੂੰ ਬੋਲਦੈ ਅਜ ਰੋਟੀ ਖਾ ਲੇ, ਤੇ ਹੁਣ ਉਂਹਨੇ ਸੁਣ ਲਿੱਤਾ ਤੇ ੳਨੇ ਕਿ ਮੰਮੀ ਇਸ ਤਰਾ ਬੋਲਦੀ ਐ।
ਹੁੰ।
ੳਹੀ ਮਤਲਬ ਬੈਠਾ ਹੋਏਗਾ ਬੋਲੇਗਾ, ਰੋਟੀ ਦੇ ਦੋ ਰੋਟੀ ਖਾਣੀ ਐ। ਭੁੱਖ ਲਗੀ ਐ, ਰੋਟੀ ਦੇ ਦੋ ਫੇਰ ਇਸਤਰਾ ਫੇਰ ਇਸਤਰਾ ਕਰਦੈ।
ਹਾਂ, ਚਲੋ ਵਦੀਆ ਐ ਨਾ ਬੱਚੇ ਸਕੂਲ ਗਏ ਹੋਣ, ਬੱਚੇ ਸਕੂਲ ਗਏ ਹੋਣ ਤੇ ਵਾਵਾ ਏਹਦੇ ਨਾਲ ਗਲਾ ਬਾਤਾ ਇਕ ਤੇ ਟਾਈਮ ਪਾਸ ਹੋ ਜਾਂਦਾ।
ਹਾਂਜੀ-ਹਾਂਜੀ, ਨੀ ਕਾਫ ਦਿਲ ਲਗਿਆ ਹੁੰਦਾ ਇਹਨਾਂ ਨਾਲ।
ਹੁੰ, ਹੁੰ, ਵਦੀਆ।
ਇਹ ਜੇ ਕਈ ਕਈ ਹੁੰਦੇ ਆ ਨਾ ਕਈ ਤੋਤੇ ਬੜਾ ਵਢਦੇ ਐ। ਪਿੰਜਰੇ ਦੇ ਵਿੱਚ ਵੀ ਅਗਰ ਅਸੀਂ ਉਂਗਲ ਕਰੀਏ ਇੱਕਦਮ ਟੱਕ ਮਾਰ ਦਿੰਦੇ ਐ। ਤੁਸੀ ਪੂਰਾ ਹੱਥ ਵੀ ਪਿੰਜਰੇ ਚ ਰੱਖ ਦੋਗੇ ਨਾ।
ਹਾਂ।
ਤੁਸੀ ਅੱਗੇ ਵੀ ਪੂਰਾ ਅੱਗੇ ਵੀ ਕਰੋਗੇ ਬਸ ਤੁਸੀ ਬੋਲਿਆ ਨਾ ਮਾਰਨਾ ਨਹੀਂ ਐ। ਤੁਸੀਂ ਜਿੰਨੀ ਮਰਜ਼ੀ ਦੇਰ ਹੱਥ ਰੱਖੋ ਅਗਲਾ ਵੱਡੇਗਾ ਨਹੀਂ। ਕਿਸੇ ਨੂੰ ਨਹੀਂ ਵੱਡੇਗਾ। ਕੋਈ ਵੀ ਕਾਰ ਆਏਗਾ ਤੇ ਉਹਦੇ ਮੋਢੇ ਜਾ ਕੇ ਬੈਠ ਜਾਂਦਾ ਐ ਕੁੱਛ ਖਾਣ ਨੂੰ ਦੋਗੇ ਖਾ ਲਏਗਾ, ਲੇਕਿਨ ਕੱਟਦਾ ਵਗੈਰਾ ਬਿਲਕੁੱਲ ਨਹੀਂ ਐ।
ਨਹੀਂ, ਤੁਸੀਂ ਜਦੋਂ ਲੈ ਕੇ ਆਏ ਉਦੋਂ ਛੋਟਾ ਬੱਚਾ ਹੀ ਗਾ ਜਾਂ ਇਦਾਂ ਹੀ?
ਨਹੀਂ-ਨਹੀਂ ਅੱਸੀ ਨਹੀਂ-ਨਹੀਂ ਛੋਟੇ ਸੀ ਇੱਕਦ, ਇਹ ਤ੍ਰੀਹ ਦਿਨ ਦੇ ਸੀ। ਮਹੀਨੇ ਨਹੀਂ ਨਹੀਂ ਪੰਦਰਾਂ ਦਿਨ ਦੇ ਸੀ।
ਅੱਛਾ।
ਹਾਂਜੀ।
ਫੇਰ ਤੁਸੀਂ ਆਪੇ ਈ ਇਹਨਾਂ ਨੂੰ ਪ੍ਰੈਕਟਿਸ ਦਿੱਤੀ। ਤੁਹੁ ਆਪ ਈ ਇਹਨਾਂ ਨੇ ਪ੍ਰੈਕਟਿਸ ਦਿੱਤੀ ਸੀ ਜਾਂ ਪਹਿਲਾਂ ਉਹਨਾਂ ਨੇ ਦੱਸਿਆ ਵੀ ਇਹ ਬੋਲਦੇ ਵੀ ਹੈਗੇ ਗੱਲਾਂ ਵੀ ਕਰਨ ਗੇ ਤੁਹਾਡੇ ਨਾਲ।
ਨਾ ਨਾ ਨਾ ਉਹ ਨਹੀਂ ਉਹ ਨਹੀਂ ਗਰੰਟੀ ਦਿੰਦੇ।
ਹਾਂ
ਹਾਂਜੀ ਕਿਉਂਕਿ ਜਿਸ ਤਰ੍ਹਾਂ ਅਸੀਂ ਇਹਨਾਂ ਨੂੰ ਗੱਲਾਂ ਗੱਲਾਂ ਲਾਈ ਰੱਖਾਂਗੇ।
ਹਮ ਹਮ
ਇਹ ਵੀ ਬੋਲਣਗੇ ਅਗਰ ਅਸੀਂ ਇਹਨੂੰ ਬੋਲਾਂਗੇ ਨਹੀਂ ਕੁੱਝ ਇਹਨਾਂ ਨੂੰ ਪਿੰਜਰੇ ਦੇ ਅੰਦਰ ਹੀ ਬੰਦ ਕਰਕੇ ਰੱਖਾਂਗੇ। ਤੇ ਫਿਰ ਉਹ ਥੋੜੇ ਕੌੜੇ ਹੋ ਜਾਂਦੇ ਆ ਨਾਲੇ ਉਹ ਫਿਰ ਪਾਪ ਵੀ ਐਵੇ ਪਿੰਜਰੇ ਚ ਬੰਦ ਕਰਨਾ।
ਹਾਂ ਉਹੀ ਆ ਸਾਨੂੰ ਇੱਕ। ਰੂਮ ਚ ਰਹਿਣ ਦੇਣਾ ਬੰਦ ਕੀਤੇ ਤੇ ਸਾਡਾ ਜੀਅ ਲੱਗੂਗਾ।
ਹਾਂਜੀ, ਉਹ ਤੇ ਹੈ ਤੇ ਅਸੀਂ ਜਦੋਂ ਇਹਨਾਂ ਨੂੰ ਲਿੱਤਾ ਸੀ ਨਾ ਤੇ ਬਿਲਕੁੱਲ ਛੋਟੇ ਸੀ। ਕੋਈ ਪਰ ਨੀ ਸੀ ਇਹਨਾਂ ਦੇ ਅਸੀਂ ਚਮੱਚੇ ਦੇ ਨਾਲ ਛੋਟੇ ਤੇ ਇਹਨਾਂ ਨੂੰ ਮੱਤਲਬ ਦਲੀਆ ਵਗੈਰਾ ਖਿਲਾਉਂਦੀ ਸੀ।
ਹਮ ਹਮ ਹਮ ਹਮ।
ਚਾਰ ਪੰਜ ਸਾਲ ਹੋ ਗਏ ਤੇ।
ਤੇ ਹੁਣ ਇਹਨਾਂ ਨੂੰ ਕੀ ਖਵਾਂਦੇ ਨੇ?
ਮੈਂ ਕਿਹਾ। ਮੈਨੂੰ ਚਾਰ ਪਂਜੇ
ਹਾਂ। ਫਿਰ ਤਾਂ। ਹਾਂਜੀ ਹਾਂਜੀ। ਤੁਹਾਡੀ ਆਵਾਜ਼ ਨੀ ਆ ਰਹੀ।
ਹੈਲੋ।
ਹਾਂਜੀ, ਹਾਂਜੀ ਆਵਾਜ਼ ਹੁਣ ਆਈ ਆਵਾਜ਼ ਤੁਹਾਡੀ।
ਹਾਂਜੀ, ਮੈਂ ਕਿਹਾ ਹੁਣ ਇਹਨਾਂ ਨੂੰ ਚਾਰ ਪੰਜ ਸਾਲ ਹੋ ਗਏ ਦੇ ਆ।
ਅੱਛਾ ਅੱਛਾ।
ਹਾਂਜੀ
ਗਿਆ ਕੁਛ।
ਇਹਨਾਂ ਨੂੰ ਵੀ ਕਾਫ਼ੀ। ਪਹਿਚਾਣ ਹੈ ਆਪਣੀ ਆਪਣੇ ਨਾਮ ਦੀ ਬੜੀ ਪਹਿਚਾਣ ਹੈ। ਇੱਕ ਆਵਾਜ਼ ਅਵਾਜ਼ ਲਗਾਉਂਦੇ ਆ ਨਾ ਤੇ ਫਟਾਫੱਟ ਆ ਜਾਂਦੇ ਆ। ਅੱਗੇ ਨੂੰ ਪਤਾ ਕੀ ਸਾਡਾ ਇਹ ਆ।
ਅੱਛਾ ਚਲੋ ਚੰਗਾ ਨਾ।
ਹਾਂਜੀ, ਲੇਕਿਨ ਬੜਾ ਉਹ ਆ ਹਾਂਜੀ
ਹਮ ਹਮ
ਲੇਕਿਨ ਅੰਦਰ ਸਾਡਾ ਤੋਤਾ ਬਿਲਕੁੱਲ ਨਹੀਂ ਰਹਿੰਦਾ। ਹੁਣ ਇਹਨੂੰ ਕੱਢਿਆ ਨਾ ਹੁਣ ਇਹਨਾਂ ਨੇ ਖੇਡਣਾ ਤਿੰਨ ਘੰਟੇ ਹੋਗੇ ਖੇਡਦੇ ਪਏ। ਤੇ ਬੱਸ ਜਦੋਂ ਮੈਂ ਸਫ਼ਾਈ ਕਰਨੀ ਹੈ ਫਿਰ ਮੈਂ ਇਹਨਾਂ ਨੂੰ ਅੰਦਰ ਪਾਉਣਾ। ਬੱਸ ਅੱਧੇ ਘੰਟੇ ਵਾਸਤੇ ਅੰਦਰ ਪਾਵਾਂਗੀ। ਫੇਰ ਇਹਨਾਂ ਦਰਵਾਜ਼ੇ ਕੋਲ ਪਿੰਜਰੇ ਦੇ ਆਉਣਾ ਸਟਾਰਟ ਕਰਦੇ ਨੇ ਕਿ ਹੁਣ ਮੈਨੂੰ ਕੱਢ ਦਿਓ। ਬੜੀ ਦੇਰ ਹੋ ਗਈ ਆ ਮੈਨੂੰ ਮੈਨੂੰ ਕੱਢੋ ਫੇਰ ਕੱਢੇ ਦਾ ਫਿਰ ਰਾਤੀ ਬਾਰਾਂ ਵਜੇ ਅੰਦਰ ਵੜਦਾ।
ਅੱਛਾ
ਹਾਂਜੀ ਬਿਲਕੁਲ ਵੀ ਮਤਲਬ ਅੰਦਰ ਨੀ ਰਹਿੰਦਾ ਪਿੰਜਰੇ ਚ।
ਹਾਂ ਨੋ ਨ ਨਾ ਬਾਹਰ ਘੁਮਾਓ ਬਸ ਅਦਰ ਵੜ ਨਾਂ।
ਹਾਂਜੀ ਹਾਂਜੀ ਹਾਂਜੀ ਨਾਲੇ ਸਾਨੂੰ ਵੀ ਚੰਗਾ ਨੀ ਲੱਗਦਾ ਐਵੇਂ। ਬੰਦ ਕਰਨਾ ਅਸੀਂ ਖੁੱਲ੍ਹਾ ਹੀ ਰਹਿਣ ਦਿੰਦੇ ਹਾਂ ਅਸੀਂ ਤਾਂ ਪਰ ਵੀ ਨੀ ਕੱਟਦੇ ਇਹਨਾਂ ਦੇ। ਕਈ ਹੁੰਦੇ ਆ ਨਾ ਪੂਰੇ। ਉਹਨਾਂ ਦੇ ਪਰ ਕੱਟੇ ਦੇ ਹੁੰਦੇ ਆ ਅਸੀਂ ਬਿਲਕੁਲ। ਬਿਲਕੁਲ ਮੈਨੂੰ ਸਾਲ ਹੋ ਗਿਆ ਦਾ ਪਹਿਲੇ ਕੱਟਦੀ ਸੀ ਮੈਂ ਵਿੱਚੇ ਹੁਣ ਸਾਲ ਡੇਢ ਸਾਲ ਤੋਂ ਮੈਂ ਬਿਲਕੁਲ ਪਰ ਹੀ ਨੀ ਕੱਟੇ।
ਹਾਂ ਉਹਨਾਂ ਨੂੰ ਕੀ ਹੈ ਘੁੰਮਣ ਵਾਸਤੇ ਜਗ੍ਹਾ ਮਿਲ ਜਾਂਦੀ ਹੈ ਨਾ ਤਾਂ ਨੀ ਜਾਂਦੀ ਕਿਸੇ ਪਾਸੇ।
ਨਹੀਂ ਨਾਲੇ ਸਾਡਾ ਨਾ ਥੋੜਾ ਜਿਹੜਾ ਘਰ ਹੈ, ਸਿਟੀ ਦੇ ਵਿੱਚ ਹੈ। ਸਾਡਾ ਆਸੇ ਪਾਸੇ ਸਭ ਬੰਦ ਹੈ, ਤੇ ਖੁੱਲੀ ਜਗ੍ਹਾ ਹੈ ਹੀ ਨਹੀਂ ਹੈ। ਅਗਰ ਇਹ ਸਮਝੋ ਬਾਹਰ ਉੱਡ ਵੀ ਗਿਆ, ਨਾ ਤੇ ਇਹ ਆ ਕਿਸੇ ਦੇ ਘਰ ਦੇ ਕੋਠੇ ਤੇ ਜਾ ਕੇ ਬੈਠੇਗਾ, ਜਾਂ ਥੱਲੇ ਬੈਠੇਗਾ ਕਿੱਥੇ ਮਤਲਬ ਜਾ ਨੀ ਪੂਰਾ ਬੰਦਾ ਐ,
ਹੂੰ-ਹੂੰ-ਹੂੰ,
ਤੇ ਅਸੀਂ ਵੀ ਮਤਲਬ ਫੈਨ ਵਗੈਰਾ ਬੰਦ ਕਰ ਦੇਈਦੇ ਆ। ਅਸੀਂ ਪੰਖੇ ਨੀ ਲਾਦੇ ਜਦੋਂ ਬਾਹਰ ਕੱਢਦੇ ਹਾ, ਤੇ ਬਦ ਫੇਰ ਇਹਨਾਂ ਨੂੰ ਛੱਡ ਦਿੱਤਾ ਛੱਡ ਦਿੰਦੇ ਆ। ਕਮਰੇ ਚ ਕਦੇ ਆਦੇ ਆ ਕਦੇ ਕਿਚਨ ਚ ਚਲੇ ਜਾਂਦਾ, ਉੱਡ ਕੇ
ਅੱਛਾ,
ਕੇ ਦੂਸਰੇ ਕਮਰੇ ਚ ਚੱਲ ਜਾਂਦਾ।
ਹੂੰ-ਹੂੰ-ਹੂੰ,
ਮਤਲਬ, ਓਪਨ ਰੱਖੇ ਦਾ ਇਹਨੂੰ
ਹੂੰ-ਹੂੰ, ਚਲੋ ਵਧੀਆ ਆ
ਹਾਂਜੀ ਤੁਸੀਂ ਮੰਨੋਗੇ ਨੀ, ਇਹਨੂੰ ਇੰਨੀ ਪਹਿਚਾਣ ਹੈ, ਇਹਨੂੰ ਆਪਣੀ ਸਕੂਟੀ ਦੀ ਪਹਿ ਆ ਹੈ ਬਸ ਸਾਡੀ ਸਕੂਟੀ ਆਉਣ ਦੀ ਦੇਰ ਹੁੰਦੀ ਹੈ, ਚੁੱਪ ਕਰਕੇ ਬੈਠਾ ਹੋਏਗਾ, ਚੀ ਣ ਲੱਗ ਜਾਏਗਾ।
ਹਾਂ ਇਹ ਤੇਜ਼ ਹੁੰਦੇ ਆ ਨਾ,
ਮਤਲਬ ਇੰਨੀਆਂ ਸਕੂਟੀਆਂ ਆਉਂਦੀਆਂ ਗਲੀ ਚ ਲੇਕਿਨ ਇਹਨੂੰ ਪਤਾ ਕਿ ਇਹ ਆਪਣੀ ਹੈ, ਇਹ ਆਪਣੀ ਸਕੂਟੀ ਦਾ ਹੋਰ ਨਾ ਤੇਨ ਉਸੀ ਟਾਈਮ ਚੀਕਣਾ ਸ਼ੁਰੂ ਕਰ ਦੇ ਨੇ,
ਹਾਂ ਫੇਿਰ ਇਹ ਛੋਟੇ ਬੱਚਿਆਂ ਵਾਂਗ ਹੋ ਜਾਂਦਾ, ਇਹਨਾਂ ਨੂੰ ਪਹਿਚਾਣ ਹੋ ਜਾਂਦੀ ਹੈ ਨਾ, ਆਪਣਿਆਂ ਦੀ
ਹਾਂਜੀ ਧੋਤੀ ਨੀ ਹੈ, ਸਾਡੀ ਉਹ ਇਨਾ ਨੀ ਕਰਦੀ। ਲੇਕਿਨ ਜਿਹੜਾ ਮਿੱਠੂ ਹੈ ਨਾ, ਹਾਂ ਮਿੱਠੂ ਸਾਡਾ ਬੜਾ ਤੇਜ਼ ਹੈ, ਬੜਾ ਇਲਾਜ ਹਰ ਇਹਨੇ ਹਰ-ਹਰ ਚੀਜ਼ ਖਣੀ ਹੈ, ਇਹਨੇ ਕੁੱਛ ਨੀ ਛੱਡਣਾ ਔਰ ਇਹਨੂੰ ਮਤਲਬ, ਕਈ ਹੁੰਦੇ ਪਿੰਜਰੇ ਚ ਪਾਉਂਦੇ ਤੇ ਪਿੰਜਰੇ ਚ ਖਾਂਦੇ ਆ।
ਹੂੰ-ਹੂੰ,
ਜਾਂਦਾ ਇਹ ਪਲੇਟਾਂ ਦੇ ਵਿੱਚ ਆ ਕੇ ਖਾਂਦਾ, ਜਾਂ ਇਹਨੂੰ ਹੱਥਾਂ ਖੋ ਇਹਨੂੰ ਪਲੇਟਾਂ ਚ ਖਾਂਦਾ ਹੈ, ਇੰਨੀ ਮਤਲਬ ਵਿਗੜੇਦਾ
ਹੂੰ-ਹੂੰ, ਸ਼ੁਰੂ ਤੋਂ ਆਦਤ ਪਈ ਨਾ ਸ਼ੁਰੂ ਤੋਂ ਆਦਤ ਪਈ ਹੈ, ਨਾ ਉਹਨਾਂ ਨੂੰ
ਹਾਂਜੀ ਉਹ ਬਸ ਇਹਨੇ ਪੂਰੇ ਦਿਨ ਜ਼ਿਆਦਾ ਟਾਈਮ ਰਸੋਈ ਚ ਰਹਿਣਾ ਹੈ ਇਹਨੂੰ ਪਤਾ ਹੈ, ਇਹ ਐਸੀ ਜਗ੍ਹਾ ਹੈ ਕਿ ਕੁਛ ਨਾ ਕੁਛ ਮੈਨੂੰ ਮਿਲੀ ਜਾਏਗਾ, ਖਾਣ ਨੂੰ ਬਸ ਇਹਨੇ ਬੈਠੇ ਰਹਿ ਨਾ ਆਪਣੀ ਜਗ੍ਹਾ ਤੇ, ਤੇਰੇ ਅੱਗੇ ਕਦੀ ਮਿੱਠਾ ਕਦੇ ਕੁੱਛ ਮਤਲਬ ਕੁੱਛ ਨਾ ਕੁੱਛ ਇਹਨੇ ਖਾਂਦੇ ਹੀ ਰਹਿਣਾ
ਨਹੀਂ ਤੇ ਜਦੋਂ ਤੁਸੀਂ ਕਿਤੇ ਜਾਂਦੇ ਸੀ, ਤੇ ਫੇਰ ਇਹਨੂੰ ਤਾਂ ਔਖਾ ਨੀ ਹੋ ਜਾਣਾ।
ਅਸੀਂ ਨੂੰ ਛੱਡ ਕੇ ਨਹੀਂ ਜਾਂਦੇ ਫੇਰ ਅਸੀਂ ਮਤਲਬ ਇੱਕ ਜਿੰਨਾ ਘਰ ਰਹਿੰਦਾ ਹੀ ਰਹਿੰਦਾ।
ਅੱਛਾ-ਅੱਛਾ,
ਹਾਂਜੀ ਹੁਣੇ ਵੀ ਅਸੀਂ ਅੰਮ੍ਰਿਤਸਰ ਗਏ ਸੀ, ਇਹਦੇ ਚੱਕਰ ਪਿੱਛ ਅਸੀਂ ਆਉਣ ਜਾਣ ਕੀਤਾ, ਉਹ ਇੱਕੋ ਦਿਨ ਚਗੇ ਇੱਕੋ ਦਿਨ ਚ ਅਸੀਂ ਵਾਪਿਸ ਆਏ। ਮਤਲਬ ਬੜੀ ਉਹ ਕਿਉਂਕਿ ਕੇ ਰਹਿੰਦਾ ਈ ਨੀ ਉਹਨੂੰ ਪੂਰੀ ਪੂਰੇ ਦਿਨ ਜਿਹੜਾ ਬੱਚਾ ਬਾਹਰ ਰਹੇਗਾ, ਪਿੰਡ ਚ ਰਹਿੰਦਾ ਹੀ ਨੀ।
ਹੂੰ-ਹੂੰ, ਤੇ ਤਾਂ ਉਹ ਤੇ ਹੈਗੀ ਨਾ ਫੇਰ, ਉਹ ਫਿਰ ਬਾਅਦ ਚ ਤੁਹਾਨੂੰ ਲਬਦਾ ਨਾ ਵੀ ਜਦੋ ਅੱਸੀਂ ਚੱਲ ਜਾਂਦੇ ਜੀ।
ਹਾਂਜੀ ਮੈਂ ਤੁਹਾਨੂੰ ਕਰਾ ਦੋ ਮਿੰਟ ਤੱਕ ਫ਼ੋਨ ਕਰਾਂ ਠੀ ਠੀਕ,
ਓਕੇ-ਓਕੇ,